ਹਾਂਜੀ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਖੁਸ਼ੀ ਹੋਈ ਤੁਹਾਡਾ ਫੋਨ ਆਇਆ
ਅੱਛਾ ਅੱਛਾ ਚਲੋ ਵਧੀਆ ਆ ਅੱਛਾ ਅੱਛਾ ਚਲੋ ਵਧੀਆ ਤੁਸੀਂ ਕਰ ਲੈਂਦੇ ਮੇਨੂੰ ਇਨਾ
ਉਹ ਬਸ ਮੇਰੇ ਨਾ ਥੋੜਾ ਬੈਲੈਂਸ ਸਖਤ
ਅੱਛਾ ਅੱਛਾ ਹਾਂ ਅਸੀਂ ਵੀ ਘੱਟ ਬੈਲੈਂਸ ਪਵਾਉਂਦੇ ਹਾਂ ਬਸ ਕੋਈ ਜਰੂਰੀ ਹੋਏ ਗੱਲ ਫੇਰ ਪੰਜਾਹ ਸੌ ਦਾ ਕਾਲ ਅੱਜ ਕੱਲ੍ਹ ਮਹਿੰਗਾਈ ਇੰਨੀ ਹੈ ਜਦੋ ਰਿਚਾਰਜ ਕਰਾਓ ਪੰਜ ਸੌ ਦਾ ਰਿਚਾਰਜ ਹੁੰਦਾ ਦੱਸੋ
ਹੋਰ ਰਿਚਾਰਜ ਬੜੇ ਮਹਿੰਗੇ ਹੋ ਗਏ ਨੇ ਹੁਣ
ਤੇ ਤਾਂ ਕੋਈ ਬੰਦਾ ਹੋਰ ਕੁਛ ਸੋਚਦਾ ਵੇ ਘਰ ਦੇ ਖਰਚੇ ਨੀ ਪੂਰੇ ਹੁੰਦੇ ਆ ਹਾਂ ਕਿਥੇ ਬੰਦਾ ਦਸ ਵੀਹ ਰੁਪਏ ਪੂਆ ਕੇ ਕੇ ਗੱਲ ਕਰ ਲੈਂਦਾ ਸੀ
ਉਹੀ ਉਹ ਹੁਣ
ਹਾਂ ਤੇ ਪੰਜ ਸੌ ਦਾ ਬੰਦਾ ਘਰ ਆ ਆਪਣਾ ਫਰੂਟ ਫਰੂਟ ਜਾਂ ਰਾਸ਼ਨ ਕੋਈ ਚੀਜ਼ ਨਾ ਲਿਆਏ ਹੋਰ ਕੀ ਆਹ ਤੇ ਹੋਰ ਕੀ ਬੜੀ ਮਹਿੰਗਾਈ ਹੋ ਗਈ ਕੀ ਕਰਾਂਗੇ ਕਿਸ ਤਰ੍ਹਾਂ ਕਰਾਂਗੇ ਕੰਮ ਕਾਰ ਵੀ ਇੰਨੇ ਨੀ ਹੈ
ਨੈਟ ਵੀ ਨੀ ਮਿਲਦਾ ਕੁਛ ਇੰਨਾ ਫਿਰ
ਉਹੀ ਵਿੱਚੋਂ ਨੈਟ ਵੀ ਕੱਟਿਆ ਜਾਂਦਾ ਹੈ ਚਲੋ ਕੀ ਕਰਨਾ ਸਾਰਿਆਂ ਨਾਲ ਹੀ ਸਾਡੇ ਸਾਡੇ ਨਾਲ ਕਲੇ ਨਾਲ ਤੇ ਹੈ ਨੀ ਹੈ ਸਭ ਕੁਛ ਹੋਰ ਸੁਣਾਓ ਬੱਚੇ ਛੁਟੀਆਂ ਛਟੀਆਂ ਪੈ ਗਈਆ
ਹਾਂਜੀ ਬੱਚ ਬੱਚਿਆ ਛੁੱਟੀਆਂ ਪੈ ਗਈਆ
ਅੱਛਾ ਅੱਛਾ, ਹਾਂ ਬੰਦਾ ਜਾਏ ਵੀ ਕਿ ਥੇ ਹੁਣ, ਖਰਚੇ ਬੜੇ ਬੋ ਤ ਹੋ ਜਾਂਦੇ ਨੇ, ਜਾਏ ਵੀ ਕਿਥੇ? ਇਦੇ ਨਾਲੋਂ ਘਰ ਹੀ ਖਾਏ ਬੰਦਾ ਰੋਟੀ ਆਰਾਮ ਨਾਲ।
ਥੋੜ੍ਹਾ ਫਿਰ ਸਈ ਰਹਿੰਦਾ
ਹਾਂ, ਨਹੀਂ ਨਹੀਂ, ਹਾਂ ਹਾਂ, ਬਸ ਬਸ, ਬਾਹਰ ਸ਼ੌਕ ਬਹੁਤ ਹੁੰਦਾ ਆਣ ਦਾ, ਬਾਕੀ ਜੋ ਸੁਖ ਆਪਣੇ ਘਰ ਹੁੰਦਾ ਨਾ, ਉਹ ਕਿਧ ਰੇ ਨੀ ਹੋਂਦਾ। ਬੰਦਾ ਆਪਣੇ ਘਰ, ਬਸ ਬਸ ਬਸ, ਕੀ ਕਰੇ? ਚਲੋ ਵਾਹਿਗੁਰੂ। ਪਰ ਜਿੰਨੇ ਚ ਸਾਨੂੰ ਰੱਖਿਆ ਹੋਇਆ, ਬਸ, ਹੋਰ ਕੀ? ਹੋਰ ਅਸੀਂ ਤੇ ਏਹੀ ਇਹ ਸੋਚਨੇ ਆਂ ਕਿ ਸਾਡੇ ਤੋਂ ਵੀ ਥੋੜੇ ਬੈਠੇ ਨੇ, ਛੋ ਨ ਤੇ ਉਹ ਵੀ ਤੇ ਵਿਚਾਰੇ ਕਰਦੇ ਈ ਨੇ ਝੋਪ ੜੀ ਆਂ ਚ ਗੁਜ਼ਾਰੇ, ਅਸੀਂ ਤੇ ਫੇਰ ਚਲੋ ਛੱਤ ਹੈਗੀ ਸਾਡੇ ਕੋਲ ਵਾਹਿਗੁਰੂ ਦਾ ਦਿੱਤਾ ਸਭ ਕੁਸ਼ ਐ। ਹੂੰ, ਸ਼ੁਕਰ ਆ ਉਸ ਵਾਹਿਗੁਰੂ ਦਾ, ਹਾਂ, ਜਿੰਨੇਨਾ ਵੀ ਦੇਤਾ ਹੋਏਆ, ਚਲੋ। ਹੋ-ਹੋ-ਹੋਰ ਸੁਣਾਓ।
ਚੇ ਠੀਕ ਐ, ਵੋਟੀਆਂ ਠੀਕ ਐ?
ਤੇ ਬਸ ਲੱਗੇ, ਉਹ ਬਟੀਕ ਦਾ ਕਰਦੀ ਆ ਨਾ ਥੋੜਾ ਤੇ ਉਹ ਫੇਰ ਬਚਾਰੇ ਕੱਪੜੇ ਕੁੱਪੜੇ ਸੀ ਕੇ ਤੇ ਫਿਰ ਥੋੜਾ ਕਰ ਲੈਂ ਬੱਚੇ ਦਾ ਡੈਪਰ ਮੰਗਾਓ, ਯੇ ਮੰਗਾਓ, ਵੋ ਮੰਗਾਓ। ਬਸ ਐ ਸਭ ਅੱਛਾ। ਚੱਲਦਾ ਰਹਿੰਦਾ ਬਸ ਥੋੜਾ ਬਹੁਤਾ। ਕੱਪੜੇ ਆਂਦੇ ਨੇ, ਫੇਰ, ਬੜਾ ਜ਼ਰੂਰੀ, ਬਹੁਤ ਜ਼ਰੂਰੀ। ਮੈਂ ਵੀ ਬਣਾਦੀ ਸੀ ਕੱਪੜੇ, ਹਾਂ ਮੈਂ ਵੀ ਬਣਾਦੀ ਸੀ, ਪਰ ਹੁਣ ਮੇ ਨ ਜ਼ਰ ਨੀ ਆਂਦਾ ਫੇਰ ਧਾਗਾ ਪਾਣ ਆਸਤੇ ਸਿਰ ਢ ਕੋਨ ਖੜਾ ਹੋਏ? ਨਾਲ ਮੇਰੇ ਕੋਲ ਫਿਰ ਹੁਣ ਘਰ ਦਾ ਈ ਹੁੰਦਾ ਥੋੜ੍ਹਾ ਬਹੁਤਾ ਰੋ ਫ ਕੇ ਬਣਾ ਦੇ, ਭਾਂਡੇ ਭੂੰਡੇ ਮਾਂਜ ਲਏ। ਹੂੰ। ਆਹੋ, ਉਹੀ ਉਹ ਛੋਟਾ ਪੋਤਰਾ ਉਹ ਫੇਰ ਉਹ ਕਰਦਾ ਵੇ ਨਾ, ਤੰਗ ਬਹੁਤ ਕਰਦਾ। ਉਹਨੂੰ ਵੀ ਕਦੇ ਮੇਜ ਤੇ ਚੜਦੈ, ਕਦੇ ਫਰਿੱਜ ਖੋਲਦੈ ਉਹ ਸ਼ਰਬਤ ਜਿਆ ਪਿਆ ਸੀ, ਉਹ ਸ਼ਰਬਤ ਇੰਨੇ ਸਾਰਾ ਰੋੜਤਾ। ਸਾਰਾ ਨੀ, ਮਤਲਬ ਥੋੜਾ ਜਿਹਾ ਰੋੜ ਕੇ ਤੇ ਉੱਤੇ ਆਪਣਾ ਨੱਚਦਾ ਪਿਆ, ਉਹ ਚਿਪਕਦਾ ਪਿਆ। ਉਹ ਫਿਰ ਸਾਰਾ ਪਾਣ ਹਾਂ ਬਹੁਤ ਬੁਰਾ ਹਾਲ ਕੀਤਾ ਇਹਨੇ। ਚ ਫੇਰ ਉਹ ਸਾਰਾ ਪਾਣੀ ਪੂਣੀ ਰੋੜ ਕੇ ਤੇ ਡੈਪਰ ਡੁਪਰ ਲਾਇਆ ਤੇ ਕੀਤਾ।
ਬਹੁਤ ਬੱਚੇ ਬਹੁਤ ਤੰਗ ਕਰਦੇ ਛੋਟੇ ਬੱਚੇ
ਓ ਤੇ ਹੈ।
ਸਕੂਲ ਤਾਂ ਨਹੀਂ ਜਾਂਦਾ ਹਜੇ ਜ਼ਿਆਦਾ ਛੋਟਾ ਨਾ।
ਡੇਢ ਸਾਲ ਦਾ
ਅੱਛਾ ਅੱਛਾ ਛੋਟਾ ਜੇ ਤਾਂ ਬਹੁਤ ਛੋਟਾ ਹਾਂਜੀ ਇੰਨੇ ਬੱਚਿਆਂ ਨੂੰ ਕੀ ਸਮਝ
ਹਾਂ ਉਹੀ ਬੋਲਣਾ ਵੀ ਨੀ ਆਦਾ ਅਜੇ ਤੇ ਬੋਲਣਾ ਵੀ ਨਹੀਂ ਹਾਂ। ਲੈ ਟਰਿੰਗ ਬਾਥਰੂਮ ਨਹੀ ਦੱਸਦਾ। ਕਰਕੇ ਤੇ ਫੇਰ ਆਹ ਕਰਕੇ ਫੇਰ ਪਿੱਛੇ ਵੇਖ ਦਾ ਕੀ ਨਿਕਲਿਆ।
ਆਏ ਹਾਏ
ਨਾਹਨ ਵਾਸਤੇ ਰੱਖ ਕਹੋ ਨਾ ਬਈ ਇਹ ਟੱਪ ਰੱਖਿਆ ਨਾਹਣ ਆਲਾ ਪਾਣੀ ਵਾਲਾ ਨਾਲ ਹੀ ਵਿੱਚ ਬਾਥਰੂਮ ਕਰ ਦੇਗਾ। ਪਾਣੀ ਵੇਖ ਕੇ ਪਾਣੀ ਵੇਖ ਕੇ ਬਾਥਰੂਮ ਵਿੱਚ ਨਿਕਲ ਜਾਂਦਾ ਫੇਰ ਭਾਂਡਾ ਮਾਂਜਓ ਫੇਰ ਭਰੋ।
ਦਸ ਫੇਰ ਅਲੱਗ ਹੀ ਰਖਿਆ ਉਣਾ ਇਹਦਾ।
ਆ ਉਹ ਫੇਰ ਸਾਰਾ ਕੰਮ ਫਿਰ ਵੱਧਦਾ ਹੀ ਹੈ ਘੱਟਦਾ ਥੋੜ੍ਹੀ ਹੈ ਹਾਂ ਉਹ ਫਿਰ ਕੰਮ ਹੋਰ। ਅੱਗੇ ਅਸੀਂ ਹਾਂ ਏਸੀ ਵੇਲੇ ਹੋ ਜਾਣਦਾ ਸੀ। ਇੱਕ ਵਜੇ ਤੱਕ ਬਾਰਾਂ ਵਜੇ ਤੱਕ ਹੁਣ ਸਾਡਾ ਬੜਾ ਮੁਸ਼ਕਿਲ ਹੁੰਦਾ ਪੂਰਾ ਦਿਨ ਸਾਡਾ ਇੰਝ ਨਿਕਲਦਾ ਪਤਾ ਹੀ ਨਹੀਂ ਚੱਲਦਾ ਬਈ ਦਿਨ ਵੱਡੇ ਵੀ ਐਨੇ ਹੈ ਦਿਨ ਵੱਡੇ ਐ ਨਹੀਂ ਹੈ। ਲੋਕਾਂ ਵਾਸਤੇ ਬੜੇ ਵੱਡੇ ਦਿਨ ਐ। ਹੋਣਗੇ ਟੈਮ ਨੀ ਪਾਸ ਹੁੰਦਾ ਟਾਈਮ ਨਹੀਂ ਪਾਸ ਪਰ ਸਾਨੂੰ ਵਾਸਤੇ ਵੀ ਛੋਟਾ ਦਿਨ ਸ਼ੁਕਰ ਕਰੀਦਾ ਰਾਤ ਪੈਂਦੀ ਹੈ। ਤੇ ਆਪਣਾ ਮੰਜਾ ਮਿਲਦਾ ਹਾਂ ਮੰਜਾ ਨਾਂ ਨਾਂ ਜੀ ਇੰਨੇ ਸਾਡੇ ਗਿਆਰਾਂ ਬਾਰਾਂ ਵਜੇ ਤੋਂ ਪਹਿਲੇ ਨੀ ਸੋਣਾ ਸਾਡੇ ਗਿਆਰਾਂ ਵਜੇ
ਦਰ ਪੂਰੀ ਕਰ ਲੈਂਦੇ ਨੇ ਫਿਰ ਸਵੇਰੇ ਲੇਟ ਉੱਠਣਗੇ ਹਾਂ, ਤੇ, ਫੇਰ ਆਪਣਾ ਤਾਂ ਚੱਲ ਸਵੇਰੇ ਉੱਠਣਾ ਹੀ ਆਉਂਦਾ।
ਹਾਂ ਬਸ ਫੇਰ, ਕੀ ਕਰੇ ਆਪ ਤੇ ਫੇਰ ਉੱਠਣਾ ਹੀ ਉੱਠਣਾ। ਪਾਵਾਂ ਜਿੰਨਾ ਸਰੀਰ ਮੰਨੇ ਨਾ ਮੰਨੇ ਕੀ ਕਰਨਾ ਫਿਰ ਹੋਰ ਕੰਮ ਤੇ ਜਿਹੜੇ ਰੂਟੀਨ ਦੇ ਵਿੱਚ ਹੈ।
ਹਾਂ ਜੈਨਸ ਨੇ ਕੰਮ ਤੇ ਜਾਣਾ ਹੁੰਂਦਾ ਰੋਟੀ
ਬਸ -ਬਸ ਸਵੇਰੇ ਹੀ ਜਿਆਦਾ ਆਉਂਦਾ ਜਿੰਨੀ ਦੇਰ ਜਾਂਦੇ ਨੀ ਨਾ ਬਾਰਾਂ ਇੱਕ ਇੱਕ ਵਜੇ ਤੱਕ ਨਿੰਬੂ ਪਾਣੀ ਬਣਾਓ, ਸ਼ਰਬਤ ਬਣਾਓ, ਚਾਹ ਬਣਾਓ, ਯ ਬਣਾਓ ਇਹ ਬਣਾਓ ਬਸ ਆਹ। ਫਰ ਕੀ ਕਰੇ ਬੰਦਾ ਫਿਰ ਉਹ ਟਾਈਮ ਇਸ ਤਰ੍ਹਾਂ ਹੀ ਫਿਰ ਨ
ਹਮ ਉਓਹੀ ਜਰਾ ਕਿੱਥੇ ਗਏ ਕਿੱਥੇ ਗਏ ਹੁਣ ਆਦਮੀ ਤੇ ਘਰ ਖਾਲੀ ਹੁੰਦਾ ਬਿਲਕਲ ਹਾਂ -ਹਾਂ ਉਹੀ-ਉਹ ਉਹੀ।
ਤਾਂ ਹੀ ਬੰਦਾ ਕਹਿੰਦਾ ਵੇਲੇ- ਵੇਲੇ ਖਾ ਲ
ਦੇਖਾ
ਵਿਹਲੇ ਹੋ ਗਿਆਏ ਬਸ।
ਹ ਉਹੀ-ਉਹ ਆਦਤ ਬਣ ਜਾਂਦੀ। ਦੀ ਨਾ ਸਾਨੂੰ ਆਦਤ ਬਣ ਜਾਂਦੀ ਹੋ
ਆਹ ਬਸ- ਬਸ ਹੋਰ ਕਿ ਚਲੋ ਸ਼ੁਕਰ ਹੈ, ਵਾਹਿਗੁਰੂ ਦਾ। ਜਿਸ ਤਰ੍ਹਾਂ ਵੀ ਟੈਮ ਨਿਕਲਦਾ ਪ ਸ਼ੁਕਰ ਹੋਰ ਹਾਂਜੀ- ਹਾਂਜੀ। ਬਾਹਰ ਦੇ ਤੇ ਬਣਾਉਂਦੇ ਤਾਂ ਹੀ ਤਾਂ ਦੋ ਪੈਹੇ ਆਉਂਦੇ ਨੇ ਤੇ ਫਿਰ ਥੋੜਾ ਆਪਣਾ ਬੱਚੇ ਦਾ ਖਰਚਾ ਖੁਰਚਾ
ਹਾਂਜੀ ਹਾਂਜੀ ਮੈਂ ਵੀ ਸਵਾਵਾਂਗੀ ਦੋ ਸੂਟ ਸੁਣਿਆ ਬੋੜੇ ਸਣੇ ਕੱਪੜੇ ਸੀਦੀ ਹਾਂ ਹਮ
ਬਾਹ ਬਾਰੀ ਦੇ ਕੋਲੀ ਆ ਹ ਕਈ ਨ
ਅੱਛਾ ਅੱਛਾ ਹਾਂ ਨਹੀਂ ਮੈਂ ਭੇਜਾਂਗੀ ਪਹਿਲਾਂ ਦੋ ਸੂਟ ਭੇਜਾਂਗੀ ਫੇਰ ਹੋਰ ਲਵਾਂਗੇ ਕੱਪੜੇ ਚਲ
ਹਾਂ ਨਹੀਂ ਨਹੀਂ ਨਹੀਂ ਉਹ ਤੇ ਬਹੁਤ ਜ਼ਰੂਰੀ ਆ ਹਾਂਜੀ ਹਾਂਜੀ ਹਾਂ ਤੁਸੀਂ ਕੁੜਤੇ ਪਜਾਮੇ ਬਣਾਉਣ
ਅਸੀਂ ਹਾਂ ਮੈਂ ਬਣਾਉਂਦੀ ਸੀ ਪਰ ਹੁਣ ਛੁੱਟੀਆਂ ਹੋਈਆਂ ਤੇ ਨਾ ਹੁਣ ਮਸ਼ੀਨ ਰੱਖੀ ਨੀ ਜਾਂਦੀ ਸਾਡੀ ਛੋਟੀ ਕੁੜੀਆਂ ਵ ਉਹ ਬੜਾ
ਹਾਂ ਨਾ ਛੋਟ ਤੇ ਕਾਕੇ ਦਾ ਬਣਵਾਉਣਾ ਸੀ ਆਪਣੇ ਮੈਂ ਕਿਹਾ ਸੀ ਮੈਂ ਕਹਾਂਗੀ ਬਈ ਛੋਟੇ ਕਾਕੇ ਦਾ ਕੋਈ ਪੀਸ ਹੋਏ ਜੇ ਨਹੀਂ ਵੀ ਹੋਏਗਾ ਤੇ ਉੱਥੇ ਮੇਰੀ ਬੇਟੀ ਰਹਿੰਦੇ ਨੇ ਮੈਂ ਉਹਨੂੰ ਕਹਿ ਦਾਂਗੀ ਤੇ ਉਹ ਤੁਹਾਨੂੰ ਜੇ ਕੱਪੜਾ ਜੇ ਅਗਰ ਟੈਮ ਹੈ ਤੇ
ਕੋਈ ਨੀ ਬਣਾ ਦਾਂਗੇ ਕੋਈ ਨੀ ਪੀਸ ਦੀ ਕੜੀੱਲ ਚੋਟਾ ਜਿਹਾ ਹੀ ਹੈਗਾ ਕੋਈ ਨੀ ਬਣਾਵਾਂਗੇ
ਹ ਢੇਢ ਸਾਲ ਦਾ ਹੈਗਾ ਉਸ ਹਿਸਾਬ ਨਾਲ ਹੀ ਜ ਤੇ ਤੁਸੀਂ ਆਖੋਗੇ ਤੁਹਾਨੂੰ ਮੇਚਾ ਭੇਜ ਦਾਂਗੇ ਉਦੋਂ
ਹਾਂਜੀ ਹਾਂਜੀ ਤੁਸੀਂ ਭੇਜ ਨਾ ਮੇਚਾਂ ਤੇ ਕੋਈ ਨੀ ਬਣਾ ਦਵਾਂਗੀ ਮੈਂ ਹ
ਹਾਂ ਮੈਂ ਸ ਸੁਣਿਆ ਸੀ ਮੈਂ ਕਿਹਾ ਬਣਾਉਣਦੇ ਹੋ ਤੁਸੀਂ ਬੜੇ ਵੀਰ ਜੀ ਦੇ ਅੱਛੇ ਅੱਛੇ ਕੁੜਤੇ ਪਜਾਮੇ ਬਹੁਤ ਸੋਹਣੇ ਬਣਾਉਣ ਹਾਂ ਤੁਸੀਂ ਮੇਰੇ ਖਿਆਲ ਦਰਜੀ ਕੋਲ ਸਿੱਖ ਆਖਿਆ ਮਨ ਕਿਸੇ ਨੇ ਦੱਸਿਆ ਵੀ ਸੀ
ਨਹੀਂ ਨਹੀਂ ਸਿੱਖ ਕੀ ਤਾਂ ਨ ਸੀ ਬਸ ਉਹ ਆਪਾਂ ਹੀ ਆ ਤੁਸੀਂ ਇਹਹੀ ਆ ਸਮਝ
ਅੱਛਾ ਅੱਛਾ ਅੱਛਾ
ਤੇ ਪਜਾਮੇ ਬਸ ਆਪ ਵਾਹਿਗੁਰੂ ਦੀ ਕਿਰਪਾ ਨਾਲ ਆਪੇ ਹੀ ਆ ਗਿਆ ਸੀ
ਜਿੰਨਾ ਕੱਪੜਾ ਮੈਂ ਬਣਾ ਲਿਆ ਨਾ ਕਿਸੇ ੀ ਬਇਆ ਣਾ ਜਿੰਨਾ ਕੱਪੜਾ ਮੈਂ ਬਣਾਇਆ ਆਪਣੇ ਬੱਚਿਆਂ ਦਾ ਕਿਸੇ ਟਾਈਮ ਅੱਜ ਤੋਂ ਤੀਹ ਸਾਲ ਪਹਿਲ ਦੀ ਗੱਲ ਤੀ ਸਾਲ ਇਨਾ ਕ ਕੱਪੜਾ ਮੈਂ ਬੇਬੀ ਪੈਂਟਾਂ ਜਿਹੜੀਆਂ ਪਸ਼ਮ ਤੇ ਵੀ ਬਣ ਜਾਂਦੀਆਂ ਸੀ ਪਸ਼ਮਾਂ ਦੀਆਂ ਬਣਾਈਆਂ ਤੇ ਸਿਲਾਈ ਦੀ ਵੀ ਬਣਾਈਆਂ ਸਿਲਾਈ ਕਰ ਕਰ ਬੇਬੀ ਪੈਂਟਾਂ ਮੈਂ ਵਰਤੀ ਕਦੀ ਬਾਜ਼ਾਰੋਂ ਲਈ ਨੀ ਸੀ ਬੱਚਿਆਂ ਦੀ ਪੈਂਟਾਂ ਨਕਰਾਂ ਕਮੀਜ਼ਾਂ ਆਪ ਬਣਾ ਦੇਣੀਆਂ ਬੱਚਿਆਂ ਨੂੰ ਹਾਂ
ਤੁਸੀਂ ਮਤਲਬ ਕਿੰਨੇ ਸੋਹਣੇ ਕੱਪੜੇ ਸੀ ਲੈਂਦੇ ਹੋ ਫਿਰ ਉਹ ਹਾਂਜੀ ਅੱਛਾ
ਜਿਹੜੇ ਕੱਪੜੇ ਮੈਂ ਕੋਈ ਜੈਨ ਵੇਖਣਾ ਨਾ ਮੈਂ ਬਣਾ ਲੈਣਾ ਬਣਾ ਲੈਣਾ ਹਾਂ ਤੇ ਉਹੀ ਦਿਮਾਗ ਮੇਰਾ ਉਸ ਸਟਾਈਨ ਸੀ।
ਹਾਂਜੀ -ਹਾਂਜੀ ਕੁਛ ਨਾ ਉਮਰ ਦੇ ਹਿਸਾਬ ਨਾਲ ਫ਼ਰਕ ਪੈ ਜਾਂਦਾ ਹੁਣ ਤੁਸੀਂ ਦਾਦੀ ਬਣ ਗਏ ਹੋ ਫਿਰ ਹੁਣ ਬ ਧਿਆਨ ਸਾਰਾ ਹੁਣ ਬੱਚੇ ਚ ਆ ਗਿਆ ਵਵੇ ਕੁਛ ਨਜ਼ਰ ਦਾ ਵੀ ਫ਼ਰਕ ਪੈ ਜਾਂਦਾ ਇਹ ਹਿਸਾਬ ਸਰੀਰ ਦਾ ਵੀ ਹੋ ਜਾਂਦਾ। ਬੰਦੇ ਕੋਲ ਇੰਨਾ ਕੰਮ ਵੀ ਨੀ ਹੁੰਦਾ ਫਿਰ ਦੇਲੇ ਇਸਦੇ ਹਿਸਾਬ ਨਾਲਾਂ ਪੱਕ ਜਾਂਦਾ ਬੰਦਾ ਟੰਗਾਂ ਪੀੜੀਏ ਪਹਿਲੇ ਤਾਂ ਕੰਮ ਨਿਮਟਾ ਕੇ ਪਹਿਲੇ ਜਵਾਨੀ ਟੈਮ ਆਂਦਾ ਫੇਰ ਮ ਚੀਨ ਰੱਖ ਲੈਂਦਾ ਬੰਦਾ ਉਹਦਾ
ਬੜਾ ਕੰਮ ਹੁੰਦਾ ਮੈਂ ਇੱਕ ਘੰਟਾ ਸਹਿਜ ਪਾਠ ਕਰਨਾ ਇੱਕ ਇੱਕ ਘੰਟਾ ਫੇਰ ਮੈਂ ਸੁਖਮਨੀ ਦੇ ਪਾਠ ਕਰਨਾ ਫੇਰ ਮੈਂ ਮਸ਼ੀਨ ਵੀ ਰੱਖਣੀ। ਮੈਂ ਫਿਰ ਉੱਪਰ ਇੰਨਾ ਪਰਿਵਾਰ ਹੁੰਦਾ ਸੀ ਸਾਡਾ ਬਹੁਤ ਜ਼ਿਆਦਾ ਫਿਰ ਮੈਂ ਉਹਨਾਂ ਨੇ ਫੁਲਕੇ ਵੀ ਬਣਾਣੇ ਬ ਬਹੁਤ ਕੰਮ ਕੀਤਾ ਆਪਣੀ ਉਮਰ ਦੇ ਹਿਸਾਬ ਨਾਲ ਇੰਨਾ ਕੀਤਾਂ ਦੱਸ ਨਹੀਂ ਸਕਦੇ। ਬਹੁਤ ਕੰਮ ਕੀਤਾ ਪਰ ਅੱਜ ਮੇਰੇ ਕੋਲ ਬਹੁਤ ਮੁਸ਼ਕਿਲ ਲੱਗਦਾ ਉਹਨਾਂ ਨੂੰ ਬਹੁਤ ਮੁਸ਼ਕਿਲ ਲੱਗਦਾ।
ਹਾਂਜੀ ਹਾਂਜੀ ਉਹ ਮੈਂ ਤ ਕਿੰਦੀ ਪ ਨਾ ਏਜ ਦੇ ਹਿਸਾਬ ਨਾ ਸਰੀਰ ਦਾ ਬਹੁਤ ਫ਼ਰਕ ਪੈ ਜਾਂਦਾ ਵ ਹੁਣ ਸਹਾਨੂੰ ਵੀ ਐਵੇਂ ਲੱਗਦਾ ਫੋਰਟੀ ਪਲੱਸ ਹੋ ਗ ਆ ਤੇ ਫੇਰ ਥੋੜਾ ਜ ਏਜ ਦੇ ਹਿਸਾਬ ਉਹ ਨਾਲ ਹੋ ਜਾਂਦਾ।
ਹਾਂ ਇਸ ਉਮਰ ਵਿੱਚ ਤੇ ਮੈਂ ਵੀ ਬੜੀ ਭਾਜ ਦੌੜ ਕੀਤੀ। ਤੀ ਤੁਹਾਡੀ ਉਮਰ ਵਿੱਚ ਪਰ ਅੱਜ ਕੱਲ੍ਹ ਖੁਰਾਕਾਂ ਨਹੀਂ ਹੈ। ਅੱਜ ਕੱਲ ਉਹ ਖੁਰਾਕਾਂ ਨਹੀਂ ਆ।
ਕੁਛ ਖਾ ਤੇ ਅਹ
ਪਤਾ ਕੀ ਖੁਰਾਕਾਂ ਉਸ ਟਾਈਮ ਵੀ ਨਹੀਂ ਸੀਗਾ ਬਾਕੀ ਉਹ ਸੀ ਕਿ ਸੀਜ਼ਨਲ ਸੀ ਆਟ ਤਾ ਚੋ ਲਾਲਚੀ। ਓਰੀਜਨਲ ਸੀ ਅੱਜ ਕੱਲ ਇੰਜੈਕਸ਼ਨ ਲਗਾ- ਲਗਾ ਕੇ ਸਭ ਚੀਜ਼ ਨੂੰ ਪਕਾਦੇ ਨਾ। ਤਾਂ ਕਰਕੇ ਅੱਜ ਕੱਲ ਬਿਮਾਰੀਆਂ ਵੀ ਜ਼ਿਆਦਾ ਯੂਰੀਆ ਹੋ ਗਿਆ ਹੋ ਗਿਆ ਪਹਿਲਾਂ ਤਾਂ ਬਿਮਾਰੀਆਂ ਹੀ ਬੜੀਆਂ ਹੋ ਗਈਆਂ ਨੇ ਹਾਂ ਕੈਸਟਰੋਲ ਆ ਹ ਚਲੋ ਠੀਕ ਹੈ ਭੈਣ ਜੀ ਫੇਰ ਕਰਨੇ ਆ ਗੱਲ
ਚਲੋ ਹਾਂਜੀ ਚਲੋ ਠੀਕ ਹੈ ਹਾਂਜੀ ਓ ਸਤਿ ਸ਼੍ਰੀ ਅਕਾਲ ਭੈ
ਸਸ
ਉਦੋਂ ਸਰਕਾਰਸ਼ ਹੋ